ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਭੈਣ ਜੀ
ਵਧੀਆ-ਵਧੀਆ ਤੁਸੀਂ ਸੁਣਾਓ
ਬਸ ਵਧੀਆ, ਤੁਸੀਂ ਆਪਣਾ ਸੁਣਾਓ ਤੁਹਾਡਾ ਕੀ ਹਾਲ ਬਹੁਤ ਦੀਨ ਤੁਹਾਡੇ ਨਾਲ ਗੱਲ, ਤੁਹਾਡੇ ਨਾਲ ਗੱਲ ਨੀ ਹੋਈ
ਹਾਂਜੀ-ਹਾਂਜੀ ਬਸ ਥੋੜ੍ਹਾ ਜ ਬੀਸੀ ਚੱਲ ਰੀ ਸੀਗੇ ਤੇ ਬਸ ਉਸ ਕਰਕੇ ਸਾਡੀ ਗੱਲ ਨੀ ਹੋ ਪਾਈ, ਹੋਰ ਤੁਸੀਂ ਸੁਣਾਓ ਘਰ ਸਭ ਠੀਕ
ਹਾਂਜੀ-ਹਾਂਜੀ, ਘਰ ਸਭ ਵਧੀਆ ਹੋਰ ਭੈਣ ਜੀ, ਮੈਂ ਨੀ ਬੜੇ ਬਸ ਬੱਚੇ ਤੰਗ ਕਰਦੇ ਨੇ ਨਾ ਇੱਥੇ ਗਰਮੀ ਇੰਨੀ ਹੋਈ ਪਈ ਹੈ, ਬੱਚੇ ਬਹੁਤ ਤੰਗ ਕਰਦੇ ਨੇ ਕਦੀ ਇਹ ਚਾਹੀਦਾ, ਕਦੀ ਉਹ ਚਾਹੀਦਾ, ਕਦੀ ਇਹ ਚਾਹੀਦਾ
ਹਾਂਜੀ
ਇਹ ਨਾ ਤੁਹਾਡੀੇ ਤੁਹਾਨੂੰ ਯਾਦ ਹੋਏਗਾ, ਬਹੁਤ ਦਿਨ ਪਹਿਲੇ ਤੁਹਾਡੇ ਹੱਥ ਦੀ ਮੈਂ ਮਲਾਈ ਕੋਫਤਾ ਖਾ ਕੇ ਆਈ ਸੀ, ਜਦੋ ਤੁਹਾਡੇ ਘਰ ਆਏ ਸੀ। ਪਿਛਲੇ ਸਾਲ, ਤੇ ਬੰਦਾ ਬੜਾ, ਅੱਜ ਬੱਚੇ ਬੱਚੇ ਕਹਿ ਸੀ, ਔਹ ਆਂਟੀ ਨੇ ਬੜੀ ਵਧੀਆ ਬਣਾਈ ਸੀ, ਅਸੀਂ ਆਂਟੀ ਕਰ ਗਏ ਅ ਸੀਂ, ਰੋਟੀ ਖਾ ਕੇ ਆਏ ਸੀ। ਤੇ ਮਲਾਈ ਕੋਫਤਾ, ਵੀ ਮੰਮੀ ਸਾਨੂੰ ਵੀ ਔਵੇ ਜਿਯਾ ਬਣਾ ਕੇ ਖਵਾਔ, ਹੁਣ ਮੈਨੂੰ ਤੇ ਮੈਨੂੰ ਤੇ ਯਾਦ ਹੀ ਭੁੱਲ ਗਿਆ, ਮੈਂ ਕਿਹਾ ਸਾਲ ਹੋ ਗਿਆ ਤੇ ਮੈਂ ਭੈਣ ਜੀ ਨੂੰ ਫੋਨ ਕਰਾਂਗੀ ਪੁੱਛਾਂਗੀ, ਤੁਸੀਂ ਬੜੇ ਸਵਾਦ ਬਣਾਏ ਸੀ ਮੈਨੂੰ ਰੈਸਪੀ ਦੇਣਾ ਜ਼ਰਾ, ਮੈਂ ਬਣਾ ਕੇ ਬੱਚਿਆਂ ਨੂੰ ਖੁਵਾਵਾਂ
ਕੋਈ ਗੱਲ ਨਹੀਂ, ਹੁਣ ਦੱਸਾਂ ਤੁਹਾਨੂੰ ਰੈਸਪੀ
ਹਾਂਜੀ, ਹੁਣੇ ਦੱਸ ਦੋ ਤੇ ਹੁਣ ਮੈਂ ਕਿਹਾ ਚੱਲ ਹੁਣ ਡਿਨਰ ਕਰਨਾ ਬੱਚਿਆਂ ਨੇ, ਹਾਂਜੀ ਮੈਂ ਸਮਾਨ ਲੈ ਆਈ ਸੀ, ਮੈਂ ਤੇ ਚੱਲ ਤੜਕਾ ਲਾ ਲਵਾਂ
ਹਾਂਜੀ ਅੱਛਾ ਕਰਨਾ ਭੈਣ ਜੀ ਹਾਂ ਕਰਨਾ ਭੈਣ ਜੀ, ਕੁਛ ਨੀ ਉਹਦੇ ਬਸ ਉਹਦੇ ਚ ਕਰਨਾ ਕੀ ਹੈ, ਤੁਸੀਂ ਪਨੀਰ ਮੰਗਵਾ ਲੈਣਾ ਥੋੜਾ ਜਹਾ, ਜੇ ਤੁਸੀਂ ਅੱਛਾ ਮੰਗ ਲਿਆ, ਤੇ ਏਦਾਂ ਕਰਨਾ ਥੋੜਾ ਜ ਖੋਇਆ ਮੰਗਵਾ ਲੈਣਾ ਨਾਲ
ਖੋਇਆ ਵੀ ਮੰਗਵਾ ਲੇਯਾ ਭੈਣ ਜੀ, ਸਮਾਨ ਸਾਰਾ ਮੰਗਵਾ ਲਏ ਮੈਂ
ਅੱਛਾ ਖੋਇਆ ਵੀ ਮੰਗਵਾ ਲਿਆ, ਪਨੀਰ ਵੀ ਮੰਗਵਾ ਲਿਆ, ਤੇ ਉਬਲੇ ਆਲੂ ਰੱਖਿਓ ਤੁਸੀਂ, ਅੱਛਾ ਠੀਕ ਹੈ, ਬਸ ਫੇਰ ਤੁਸੀਂ ਕੀ ਕਰੋ ਤੁਸੀਂ ਅ ਪਨੀਰ ਨੂੰ ਨਾ ਥੋੜਾ ਜਿਯਾ ਔ ਕਰ ਲੋ, ਮਸਲ ਲੋ ਚੰਗੀ ਤਰ੍ਹਾਂ ਮੈਸ਼ ਕਰ ਲੋ, ਹਾਂਜੀ ਹਾਂਜੀ ਮਸਲ ਹਾਂ ਚੰਗੀ ਹਾਂ ਚੰਗੀ ਤੈਨੂੰ ਨਾ ਹੱ ਹੱਥਾਂ ਨਾਲ ਨਾ ਗੁੰਦ ਲੋ, ਤੇ ਜਿਵੇਂ ਔਹ ਇੱਕ ਸੋਫਟ ਜਹਾ ਡੋ ਬਣ ਜਾਗਾ ਨਾ ਤੁਹਾਡਾ ਤੇ ਔਹ, ਹਾਂ ਔਹ ਨੂੰ ਚੰਗੀ ਤਰ੍ਹਾਂ ਤੁਸੀਂ ਆਪ ਨੂੰ ਪੰਜ ਸੱਤ ਮਨ ਲੱਗਣਗੇ ਉਹ ਅੱਛੀ ਤਰ੍ਹਾਂ ਹਾਂਜੀ ਹਾਂਜੀ ਇਕੱਲੇ ਪਨੀਰ ਨੂੰ ਪਹਿਲੇ ਨਾ ਤੁਸੀਂ ਕੱਦੂ ਕਸ ਕਰਕੇ ਨਾ ਬਰੀਕ ਬਰੀਕ ਕਰਕੇ ਹਾਂਜੀ ਬਸ ਫੇਰ ਤੁਸੀਂ ਉਹਦੇ ਨਾਲ ਉਹਨੂੰ ਕਰਨਾਏ ਹੱਥਾਂ ਨਾਲ ਨਾ ਮਸਲ ਲੈਣਾ ਜਿੰਨਾ ਤੁਸੀਂ ਮਸਲ ਸਕਦੇ ਦੇੋ ਜਦੋਂ ਬਿਲਕੁਲ ਹੀ ਪਲੇਨ ਜਿਹਾ ਹੋ ਜਾਏਗਾ ਨਾ ਉਹ ਚ ਤੁਸੀਂ ਥੋੜ੍ਹਾ ਖੋਇਆ ਐਡ ਕਰ ਦੇਣਾ ਹਾਂਜੀ ਤੇ ਜੇ ਖੋਇਆ ਤੁਸੀਂ ਐਡ ਹਾਂ ਜੇ ਬਸ ਥੋੜ੍ਹਾ ਕੁ ਪਾਉਣਾ ਹੈ ਖੋਇਆ ਨਾ ਜੇ ਅਗਰ ਤੁਸੀਂ ਖੋਇਆ ਪਾ ਸਕਦੇ ਹੋ ਤਾਂ ਠੀਕ ਹੈ ਨਹੀਂ ਨਹੀਂ ਭੈਣ ਜੀ ਥੋੜ੍ਹਾ ਜਿਹੇ ਹਿਸਾਬ ਨਾਲ ਹੀ ਵੇਖ ਲੋ ਨਾ
ਦੇਖੋ ਮੈਂ ਤੇ ਅੱਧਾ ਕਿੱਲੋ ਲੈਈ ਆ ਅੱਧਾ ਕਿੱਲੋ ਪਨੀਰ ਲਿਆਈ ਆ ਤੇ ਅੱਧਾ ਕਿੱਲੋ ਖੋਇਆ ਲਿਆਈਾਂ
ਨਹੀਂ ਨਹੀਂ ਭੈਣ ਜੀ ਇੰਨਾ ਨ ਅੱਧਾ ਅੱਧਾਂ ਕਿੱਲੋ ਤੇ ਬਹੁਤ ਜ਼ਿਆਦਾ ਬਣ ਜਾਣਗੇ ਤੁਸੀਂ ਕਿੰਨੇ ਚਾਰ ਕੁ ਬੰਦੇ ਹੋ ਮੈਨੂੰ ਲੱਗਦਾ ਹਨਾ ਤੇ ਤੁਹਾਨੂੰ ਬਹੁਤ ਜ਼ਿਆਦਾ ਹੋ ਜਾਏਗਾ ਫੇਿਰਵੇ ਖਾਧਾ ਵੀੀ ਜਾਂਦਾ ਪਾਸਾ ਜਾਂਦਾ ਤੁਸੀਂ ਥੋੜਾ ਹੀ ਬਣਾਓ ਹਾਂ ਥੋੜਾ ਜਿਹਾ ਪਨੀਰ ਲੈਲੋ ਤੇ ਉਹਦੀ ਥੋੜ੍ਹੀ ਕਵਾਂਟਿਟੀ ਹਾਂ ਉਹਦੀ ਹਾਫ਼ ਕਮੇ ਤੁਸੀਂ ਖੋਇਆ ਪਾ ਲੋ ਜੇ ਤੁਸੀਂ ਖੋਇਆ ਤੁਸੀਂ ਲੈ ਲਿਆ ਤੇ ਬੜੀ ਵਧੀਆ ਗੱਲ ਜਿੰ ਨਹੀਂ ਖਇਆ ਨਹੀਂ ਹੁੰ ਨਾ ਤੇ ਉਹ੍ਹਾ ਉਹਨੂੰ ਕਰਨਾ ਹੁੰਦਾ ਬਾਈੰਡ ਕਰਨਾ ਹੁੰਦਾ ਤੇ ਅਸੀਂ ਉਬਲੇਿਆ ਆਲੂ ਵੀ ਪਾ ਸਕਦੇ ਹਾਂ ਉਹਦੇ ਵਿੱਚ
ਅੱਛਾ ਅੱਛਾ ਭੈਣ ਜ
ਨਾ ਫ਼ਿਰ ਉਹਨੂੰ ਚੰਗੀ ਤਰ੍ਹਾਂ ਮਸਲ ਕੇ ਉਹਦੀ ਨਾ ਉਹਦੇ ਚ ਫੇਿਰ ਤੁਸੀਂ ਇਏਦਾਂ ਕਰੋ ਥੋੜ੍ਹਾ ਜਿ ਨਮਕ ਪਾ ਲੋੋ ਹਲਕਾ ਚਾਹ ਤੇ ਤੁਹਾਡੇ ਕੋਲ ਡਰਾਈ ਫਰੂਟ ਹੋਏਗਾ ਕਾਜੂ ਹੋ ਗਏ ਜਿੱਦਾਂ ਬਦਾਮ ਹੋ ਗਏ ਜਾਂ ਸਿਓਗੀ ਹੋ ਗਈ ਹਾਂਜੀ ਹਾਂਜੀ ਉਹ ਬਰੀਕ ਬਰੀਕ ਕੱਟ ਕੇ ਨਾ ਤੁਹਾਨੂੰ ਤੇ ਤੁਸੀਂ ਉਹਦੀ ਬੋਲਸ ਬਣਾ ਲੈਣੀਆਂ ਨੇ ਤੇ ਉਹਨੂੰ ਉਹਦੇ ਵਿੱਚ ਫਿਲ ਕਰ ਲੈਣਾ ਹਾਂਜੀ ਹਾਂਜੀ ਬਸ ਉਹਨੂੰ ਬਣਾਈ ਜਾਓ ਅਤੇ ਉਹਦੇ 'ਚ ਥੋੜ੍ਹਾ ਡਰਾਈ ਫਰੂਟ ਪਾਈ ਜਾਓ, ਤੇ ਫਿਲ ਕਰੀ ਜਾਓ ਤੇ ਆਲਾ ਰੋਟ ਮਿਲਦਾ ਨਾ ਇੱਕ ਹਾਂ ਹੈਗਾ ਨਾ। ਹਾਂ! ਬਸ ਉਹਨੂੰ ਹਾਂ ਬਸ ਕਰਨਾ ਕੁਝ ਜਿਵੇ ਨੀ। ਉਹਨੂੰ ਨਾ ਆਰਾਰੋਤ ਚ ਥੋੜਾ ਜਿਹਾ ਘੁੰਮਾ ਕੇ ਨਾ ਤੇ ਚੰਗੀ ਤਰ੍ਹਾਂ ਬੋਲ ਬਣਾ ਲੈਣੀ ਉਹਦੀ। ਤੇ ਤੇਲ ਨੂੰ ਇੱਕ ਪਾਸੇ ਨਾ ਚੰਗੀ ਤਰ੍ਹਾਂ ਗਰਮ ਕਰ ਲੈਣਾ। ਹਾਂਜੀ! ਫਿਰ ਬਸ ਥੋੜ੍ਹਾ ਜਿਹਾ ਬਹੁਤਾ ਗਰਮ ਹੋ ਜਾਏਗਾ। ਫਿਰ ਮੀਡੀਅਮ ਤੇ ਕਰ ਦੇਣਾ ਤੁਸੀਂ। ਕਿ ਥੋੜ੍ਹਾ ਜਿਹਾ ਠੰਡਾ ਹੋ ਜਾਏ। ਫੇਿਰ ਤੁਸੀਂ ਮੀਡੀਅਮ ਲੋ ਦੇ ਵਿੱਚ ਨਾ ਉਹਨੂੰ ਪਕਾਣਾ ਏ। ਬੋਲਸ ਨੂੰ ਨਾ। ਹਾਂਜੀ! ਨਹੀਂ ਮਸਾਲਾ ਭੈਣਜੀ। ਮਸਾਲਾ ਅਸੀਂ ਉਹ ਗ੍ਰੇਵੀ ਬਾਅਦ ਚ ਬਣਾਵਾਂਗੇ। ਪਹਿਲੇ ਇਹਨਾਂ ਨੂੰ ਤਾਲ ਲੋ ਚੰਗੀ ਤਰ੍ਹਾਂ। ਤਾਲ ਕੇ ਨਾ ਰੱਖ ਦੋ ਇੱਕ ਪਾਸੇ। ਹਾਂਜੀ! ਹਾਂਜੀ! ਫੇਰ ਕੀ ਕਰਨਾ ਅਸੀਂ ਫੇਿਰ? ਇੱਕ ਉਹ ਲੈਣਾ ਮਸਾਲਾ ਬਣਾਣਾ ਸੀ। ਗ੍ਰੇਵੀ ਤਿਆਰ ਕਰਨੀ ਏ। ਇੱਕ ਤੇ ਭੈਣ ਜੀ ਬਣਦੀ ਏ! ਕਾਜੂ ਦੀ ਗ੍ਰੇਵੀ ਬਣਦੀ ਏ। ਜਿਹੜੀ ਚਿੱਟੀ ਹੁੰਦੀ ਹੈ। ਹਾਂ! ਜੇ ਇੱਕ ਬਣਦੀ ਹੈ ਨੋਰਮਲ। ਜਿਹੜੀ ਅਸੀ ਕਰੇਮੀਆਂ ਖਾਂਦੇ ਹਾਂ।
ਠੀਕ ਹੈ! ਠੀਕ ਹੈ! ਭੈਣ ਜੀ।
ਤੂੰ ਦੱਸੋ! ਕਰ ਕਿਹੜੀ ਵਾਲੀ ਚਾਹੀਦੀ ਏ? ਕਾਜੂ ਵਾਧੂ। ਹਾਂਜੀ! ਹਾਂਜੀ! ਫੇਰ ਏਦਾਂ ਕਰਨਾ ਕਾਜੂਆਂ ਨੂੰ ਨਾ ਭਿਗੋ ਕੇ ਰੱਖ ਲੈਣਾ। ਕਿਉਂਕਿ ਉਹ ਚੇ ਸਮੈਲ ਹੁੰਦੀ ਨਾ। ਇਏਦਾਂ ਅਸੀਂ ਪਾਵਾਂਗੇ। ਥੋੜੀ ਦੇਰ ਘੰਟਾ ਦੋ ਘੰਟੇ ਭਿੱਜੇ ਰਹਿੰਦੇ ਨਾ ਉਹਨੂੰ। ਉਹਨੂੰ ਕੱਢ ਕੇ ਨਾ ਉਹਨੂੰ ਚੰਗੇ ਤਾਂ ਗ੍ਰਾਇੰਡ ਕਰ ਕੇ ਨਾ ਥੋੜਾ ਜਹਾ ਪਾਣੀ ਪਾ ਕੇ ਉਹਦੀ ਪੇਸਟ ਬਣ ਜਾਏਗੀ। ਜੇ ਤੁਹਾਡੇ ਕੋਲ ਉਹਦੇ ਦਾਣੇ ਹੈਗੇ ਨੇ। ਖਰਬੂਜੇ ਦੇ ਬੀ ਹੈਗੇ ਨੇ। ਤੇ ਤੁਸੀਂ ਉਹ ਵੀ ਪਾ ਲੈਣਾ ਵਿੱਚ। ਉਹ ਵਧੀਆ ਪੇਸਟ ਬਣ ਜਾਂਦੀ। ਹੈਗੇ ਨੇ? ਹਾਂਜੀ! ਹਾਂਜੀ! ਉਹ ਵੀ ਪਾ ਲੈਣਾ। ਫੇਰ ਏਦਾਂ ਕਰਨਾ ਉਹ ਗ੍ਰਾਇੰਡ ਹੋ ਗੀ। ਫਿਰ ਇੱਕ ਪਾਸੇ ਨਾ ਪਿਆਜਾਂ ਨੂੰ ਨਾ ਚੰਗੀ ਤਰ੍ਹਾਂ ਤੇਲ ਚ ਭੁੰਨ ਲਓ। ਹਾਂਜੀ! ਹਾਂ, ਪਿਆ ਨਹੀਂ ਤੁਸੀਂ ਡਾਇਸਿਸ ਕੱਟ ਸਕਦੇ ਹੋ। ਮੋਟੇ ਮੋਟੇ ਪਿਆਜ ਕੱਟ ਕੇ ਨਾ ਤੁਸੀਂ ਉਹਦੇ ਵਿੱਚ। ਹਾਂਜੀ! ਹਾਂ, ਕਰਕੇ ਨਾ ਤੇ ਹਲਕਾ ਜਿਹਾ ਨਮਕ ਪਾ ਕੇ। ਹਾਂਜੀ! ਉਹ ਚੰਗੀ ਤਰ੍ਹਾਂ ਉਹਨਾਂ ਨੂੰ ਭੁੰਨ ਲੋ। ਜਦੋਂ ਭੁੰਨੇ ਜਾਨ ਬਸ ਉਹਨਾਂ ਨੂੰ ਵੀ ਗ੍ਰਾਇੰਡ ਕਰ ਲੋ ਫਿਰ ਤੁਸੀਂ
ਪਿਆਜਾਂ ਨੂੰ
ਪਿਆਜਾਂ ਨੂੰ। ਹਾਂਜੀ ਪਿਆਜਾਂ ਨੂੰ। ਵਿੱਚ ਮਸਾਲਾ, ਗਰਮ ਮਸਾਲਾ ਪਾ ਲੋਓ। ਥੋੜਾ ਜ ਨਮਕ ਪਾ ਲੋ। ਬਸ ਉਹੀ ਪਾਨੇ ਕਿਉਂਕਿ ਅਸੀਂ ਉਹ ਨੀ ਨਾ ਪਾਨਾ ਵਿੱਚ ਹਲਦੀ ਹੁਲਦੀ ਨੀ ਪਾਨੀ ਚਿੱ ਟੀ ਚਿੱਟੀ ਬਨਾਨੀ ਗਰੇਵੀ। ਤੇ ਹਲਦੀ ਹੁਲਦੀ ਅਸੀਂ ਅਵੋਇਡ- ਕਰਨੀ। ਹਾਂਜੀ ਬਸ ਫਿਰ ਕੀ ਕਰਨਾ ਉਹਨਾਂ ਨੂੰ? ਗ੍ਰਾਇੰਡ ਕਰ ਲੋ। ਫੇਰ ਅਸੀਂ ਉਹਨੂੰ ਚੰਗੀ ਤਰ ਭੁੰਨ ਲੈਨੇ।
ਠੀਕ ਹੈ! ਠੀਕ ਹੈ!
ਜਦੋਂ ਤੇਲ ਬਾਹਰ ਆ ਜਾਏਗਾ। ਤੇ ਉਹੀ ਜਿਹੜੀ ਤੁਸੀਂ ਗ੍ਰਾਇੰਡ ਕਰਕੇ ਰੱਖੀ ਦੀ ਸੀ ਨਾ ਪੇਸਟ, ਉਹ ਵਿੱਚ ਪਾ ਦੇਣੀ ਉਹਦੇ। ਹਾਂਜੀ! ਫੇਰ ਵੇਖ ਲੋ ਤੁਹਾਨੂੰ ਅਗਰ ਨਮਕ ਘੱਟ ਵੱਧ ਲੱਗੇ ਤੇ ਤੁਸੀਂ ਥੋੜ੍ਹਾ ਜਿਹਾ ਪਾਲੋ। ਤੇ ਬਸ ਉਹ ਚੰਗੀ ਤਰ੍ਹਾਂ ਉਹਨੂੰ ਗ੍ਰਰੇਵੀ ਨੂੰ ਬਨਾ ਲੋ। ਤੇ ਨਾਲੋਂ ਨਾਲ ਹਲਕਾ ਹਲਕਾ ਦੁੱਧ ਪਾਈ ਜਾਓ। ਜੇ ਤੁਹਾਨੂੰ ਪਾਨੀ ਦੀ ਰਿਕੁਆਇਰਮੈਂਟ ਹਾਂ! ਪਾਣੀ ਚੇ ਪਾਣਾ ਤੁਸੀਂ ਪਾਣੀ ਪਾ ਸਕਦੇ ਹੋ। ਜੇ ਦੁੱਧ ਪਾਨੇ ਤੁਸੀਂ ਦੁੱਧ ਪਾ ਸਕਦੇ ਹੋ। ਬਸ ਉਹ ਅੱਛੀ ਤਾਂ ਗ੍ਰੇਵੀ ਜੋ ਪੱਕ ਜੇਗੀ। ਹਾਂਜੀ! ਗਰੇਵੀ। ਹਾਂਜੀ! ਹਾਂਜੀ! ਜੇ ਗ੍ਰਰੇਵੀ ਵਧੀਆ ਬਣ ਗਈ ਤੇ ਬਸ ਉਹਨੂੰ ਬੰਦ ਕਰ ਦੇਨਾ। ਤੇ ਜਦੋਂ ਤੁਸੀਂ ਸਰਵ ਕਰਨਾ ਹੋਏਗਾ ਤੇ ਉਸ ਟਾਈਮ ਬੋਲਸ ਚ ਪਾ ਦੇਨਾ। ਬਸ ਬਨ ਗਈ ਤੁਹਾਡੀ।
ਪਰ ਇਹ ਤੇ ਬੜੀ ਆਸਾਨ ਨੇ। ਤੁਸੀਂ ਉਸ ਟਾਈਮ ਜਦੋਂ ਤੁਹਾਡੇ ਘਰ ਮੈਂ ਰੋਟੀ ਖਾਨ ਆਈ ਸੀ ਤਾਂ ਤਾਂ ਤੁਸੀਂ ਕੋਈ ਹੋਰ ਤਰੀਕੇ ਦੀ ਬਣਾਈ ਹੋਈ ਸੀ ਭੈਨ ਜੀ।
ਗਰੇਵਈ ਭੈਨ ਜੀ ਉਹ ਦੂਜੀ ਵਾਲੀ ਸੀ। ਉਹ ਪਿਆਜ, ਟਮਾਟਰ
ਭੈਨਜੀ, ਹੁਣ ਮੈਨੂੰ ਤੇ! ਟਮਾਟਰ ਤੇ ਮੈਨੂੰ ਡਾਕਟਰ ਨੇ ਮਨਾ ਕੀਤੇ ਹੋਏ ਨੇ। ਬਸ ਕੋਈ ਥੋੜ੍ਹੀ ਜਿਹੀ ਦਿੱਕਤ ਹੋ ਰੀ ਸੀ। ਤੇ ਟਮਾਟਰ ਤੋਂ ਬਿਨਾਂ ਹੀ ਮੈਂ ਬਨਾਵਾਂਗੀ। ਜੇ ਸਬਜ਼ੀ ਕੋਈ ਵੀ ਬਨਾਵਾਂਗੀ ਤੇ।
ਰਹਿੰਦੇ ਨਾ। ਤੁਸੀਂ ਤੇਲ ਚ ਪਿਆਜ ਤੇ ਖੜੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਂਣਾ। ਜੀਰਾ ਜੁਰਾ ਪਾ ਕੇ ਚੰਗੀ ਤਾਂ ਭੁਨ ਲਿਆ। ਹਾਂਜੀ! ਫੇਿਰ ਉਹਨੂੰ ਗ੍ਰਾਇੰਡ ਕਰ ਲਿਆ। ਫਿਰ ਥੋੜ੍ਹੀ ਜਿਹੀ ਮਰਚ ਮਿਰਚ-ਮੁਰਚ ਪਾਨੀ ਵੀ ਹਰੀ ਮਿਰਚ ਵਗੈਰਾ ਉਹ ਵੀ ਪਾ ਲੈਣਾ। ਹਾਂਜੀ, ਫਿਰ ਉਹਨੂੰ ਅਸੀਂ ਗ੍ਰਾਇੰਡ ਕਰਕੇ ਨਾ ਚੰਗੀ ਤਰ੍ਹਾਂ ਤੇ ਫੇਰ ਉਹਦੀ ਪੇਸਟ ਬਣਾ ਲੈਣਾ, ਤੁਸੀਂ ਏਦਾਂ ਵੀ ਬਣਾ ਸਕਦੇ ਹੋ, ਫਿਰ ਉਹ ਚ ਹਲਦੀ ਤੇ ਦੇਗੀ ਮਿਰਚ ਵਗੈਰਾ ਜੋ ਪਾਨੀ ਹੋਏਗੀ ਨਾ, ਤੁਸੀਂ ਉਹ ਵੀ ਪਾ ਸਕਦੇ ਹੋ।
ਅੱਛਾ, ਬੈ
ਹਾਂਜੀ, ਹਾਂਜੀ, ਹਾਂਜੀ। ਫਿਰ ਉਹ ਵਾਲੇ ਪੇਸ ਦੇ ਦੂਜੇ ਵਾਲੇ ਬਣ ਜਾਨਗੇ ਬਸ। ਇਹੀ ਫ਼ਰਕ ਹੈ ਦੋਨਾਂ ਚ। ਕੋਈ ਨੀ ਤੁਸੀਂ ਬਨਾਨਾ, ਤੇ ਅਪਨੇ ਬੱਚਿਆਂ ਨੂੰ ਜ਼ਰੂਰ ਤੇ ਮੈਨੂੰ ਦੱਸਨਾ ਕਿੱਦਾਂ
ਹੁਣ ਦੇਖੋ, ਦੇਖਦੇ ਹਾਂ ਕਿਵੇਂ ਬਨਦੀ ਏ? ਤੁਹਾਡੇ ਵਰਗਾ ਸਵਾਦ ਆਂਦੇ ਕਿ ਨਹੀਂ ਆੰ ਦਾ।
ਹਾਂਜੀ, ਹਾਂਜੀ।
ਹੂੰ, ਕਿਉਂਕਿ ਨਾ ਅਪਨੇ ਹੱਥ ਦਾ ਟੇਸਟ ਹੁੰਦਾ ਹਰ ਕਿਸੇ ਦੇ ਹੁਨ ਜਿਵੇਂ ਬੱਚਿਆਂ ਨੂੰ ਤੁਹਾਡੇ ਹੱਥ ਦੀ ਬੜੀ ਸੁਆਦ ਲੱਗੀ ਸੀ। ਮੈਂ ਕੋਈ ਨੀ ਬੇਟਾ ਮੈਂ ਟਰਾਈ ਕਰਨੀ ਆ, ਤੇ ਕਹਿੰਦੇ ਨਹੀਂ ਸਾਨੂੰ ਤੁਹਾਡੇ ਹੱਥ ਦੀ ਮੰਮੀ ਸਵਾਦ ਨੀ ਲੱਗਨੀ, ਆਂਟੀ ਦੇ ਹੱਥ ਦੀ ਬੜੀ ਸਵਾਦ ਬਨੀ ਸੀ।
ਕੋਈ ਗੱਲ ਨਹੀਂ, ਤੁਸੀਂ ਏਦਾਂ ਕਰਨਾ ਫਿਰ ਦੁਬਾਰਾ ਸਾਡੇ ਘਰ ਚੱਕਰ ਲਾਨਾ, ਅਸੀਂ ਤੁਹਾਨੂੰ ਫਿਰ ਖੁਵਾ ਦਾਂਗੇ ਕੋਈ ਗੱਲ ਨੀ।
ਏਨੀ ਦੂਰ ਆਨ ਹੁੰਦਾ ਵੇ, ਘਰੋਂ ਸਾਰਾ ਦਿਨ ਏ ਵੇ ਈ ਜਾਂਦਾ, ਟੈਮ ਹੀ ਨੀ ਲੱਗਦਾ ਸਾਰਾ ਦਿਨ ਏਧਰ-ਉਧਰ, ਏਧਰ-ਉਧਰ।
ਗਰਮੀ ਵੀ ਬਹੁਤ ਏ ਨਾ ਅੱਜ ਕੱਲ। ਤੇ ਗਰਮੀ ਚ ਨਿਕਲਿਆ ਵੀ ਨਹੀਂ ਜਾਂਦਾ। ਹਾਂਜੀ, ਹਾਂਜੀ।
ਕਰਦੀ ਇੱਥੇ। ਲਾਈਟ ਨੇ ਬੜਾ ਪਰੇ ਸ਼ਾਨ ਕੀਤਾ ਹੋਇਆ। ਚੱਟ ਏ ਸੀ ਬੰਦ ਹੋਏ ਮੇਰਾ ਮੁੰਡਾ ਤੇ ਉੱਠ ਕੇ ਬਹਿ ਜਾਂਦੇ। ਮੰਮਾ ਗਰਮੀ ਲੱਗ ਰਹੀ ਹੈ, ਮੰਮਾ ਗਰਮੀ ਲੱਗ ਰਹੀ ਹੈ। ਬੱਚਿਆਂ ਦਾ ਦੱਸੋ, ਆਪ ਤੁਸੀਂ ਸਿਆਣੋ ਬੱਚਿਆਂ ਦਾ ਕੀ ਕਰੀਏ?
ਭੈਣਜੀ ਬੱਚਿਆਂ ਤਾਂ ਛੱਡੋ, ਇੱਥੇ ਵੱਡੇ ਤੇ ਵੱਡੇ ਵੀ ਨੀ ਰਹਿ ਸਕਦੇ ਆ, ਅੱਜ-ਕੱਲ ਏ ਸੀ ਆ ਦੀ ਇਹੋ ਜਿਹੀ ਆਦਤਾਂ ਪੈ ਗਈਆਂ ਲੋਕਾਂ ਨੂੰ, ਰਹਿ ਹੀ ਨਹੀਂ ਹੁੰਦਾ, ਹਾਂਜੀ। ਸਾਡੇ ਇੱਥੇ ਤਾਂ ਕੱਟ ਈ ਬੜੇ ਲੱਗਦੇ ਨੇ, ਸਾਡੇ ਇਥੇ ਪੈ ਜੀ। ਸਾਡੇ ਤੇ ਮੰਗਲਵਾਰ ਤੇ ਪੂਰਾ-ਪੂਰਾ ਦਿਨ ਲੈਟ ਬੰਦ ਰਹਿੰਦੀ ਜੇ ਫੇਰ ਕੀ ਕਰੀਏ ਵੀ ਇਨਵਰਟਰ ਲ ਲੱਗੇ ਦੇ ਨੇ ਸਾਡੇ ਬਸ ਫੇਰ ਅਸੀਂ ਇਨਵਰਟਰ ਸਾਰੇ ਬੈਠੇ ਰਹਿਨੇ ਆ, ਸਵੇਰੇ ਜਾਂਦੀ ਲੈਟ, ਸ਼ਾਮੀ ਆਂਦੀ ਏ, ਬਸ ਬੁਰਾ ਹੀ ਹਾਲ ਏ ਭੈਣ ਜੀ ਕੀ ਦੱਸੀਏ ਗਰਮੀ ਕਰਕੇ ਨਾ ਇਹ ਚਾਰ-ਪੰਜ ਮਹੀਨੇ ਦੇ, ਤੇ ਬੜੇ ਹੀ ਗੰਦੇ ਮਹੀਨੇ ਨੇ।
ਹਾਂਜੀ। ਹਾਂਜੀ, ਹਾਂਜੀ। ਕੀ ਕਹਿ ਸਕਦਾ ਬੰਦਾ? ਏਥੇ ਗਰਮੀ ਦੇ ਚਾਰ ਮਹੀਨੇ ਲੰਘਾਣੇ ਬੜੇ ਔਖੇ ਨੇ।
ਭੈਣਜੀ, ਚਾਰ ਦੇ ਵਿੱਚ ਛੇ ਕੁ ਮਹੀਨੇ ਲਾਓ ਤੁਸੀਂ ਜੋ ਗਰਮੀ ਸ਼ੁਰੂ ਹੁੰਦੀ ਹੈ ਅਪ੍ਰੈਲ ਤੋਂ ਦੇਖੋ ਸਤੰਮਰ-ਅਕਤੂਬਰ ਤੱਕ ਚੱਲਦੀ ਜੇ।
ਹਾਂ ਬਸ ਉਹੀ ਮਾਰਚ ਤੋਂ, ਮਾਰਚ ਤੋਂ ਸਟਾਰਟ ਹੋ ਜਾਂਦੇ ਨੇ, ਮਾਰਚ, ਅਪ੍ਰੈਲ ਮਈ, ਜੂਨ, ਜੁਲਾਈ, ਅਗਸਤ, ਸਤੰਬਰ।
ਹਾਂਜੀ, ਹਾਂਜੀ। ਹਾਂਜੀ, ਹਾਂਜੀ, ਉਹ ਭੈਣਜੀ ਪਹਿਲਾਂ ਵਾਲੀ ਸਰਦੀਆਂ ਵੀ ਹੁਣ ਕਿਤੇ ਰਹਿ ਗੀਆਂ ਨੇ, ਹੁਣ ਤੇ ਸਰਦੀ ਵੀ ਇੰਨੀ ਨੀ ਪੈਂਦੀ। ਜਨਵੀ ਚ ਤੇ ਜਾ ਕਿਤੇ ਲੱਗਦਾ ਹੈ ਧੁੰਦ ਵਗੈਰਾ, ਹਾਂਜੀ।
ਪੂਰੇ ਪਾਣ ਹੀ ਨੀ ਹੁੰਦੇ।
ਸਹੀ ਗੱਲ ਏ, ਸਰਦੀਆਂ ਤੇ ਤਾਂ ਦੇਖੋ ਭੈਨਜੀ ਕੱਪੜੇ ਪਏ ਹੀ ਰਹਿ ਜਾਂਦੇ ਨੇ।
ਹਾਂ, ਕਈ ਕੱਪੜਿਆਂ ਦੀ ਵਾਰੀ ਹੀ ਨਹੀਂ ਆਂਦੀ।
ਹੂੰ, ਤੇ ਥੋੜਾ ਘੱਟ ਖ਼ਰੀਦਿਆ ਕਰੋ ਪੈਂਦੀ ਕੱਪੜੇ
ਇਹ ਵੀ ਗੱਲ ਤੁਹਾਡੀ ਠੀਕ ਹੈ, ਭੈਣ ਜੀ। ਉਹ ਬੰਦਾ ਇਹਨਾਂ ਜਨਾਨੀਆਂ ਨੂੰ ਤੁਹਾਨੂੰ ਪਤਾ ਏ, ਜਿਥੇ ਚਾਰ ਜਨਾਨੀਆਂ ਖਲੋ ਜਾਣ ਜੇ ਕੋਈ ਚੀਜ਼ ਪਸੰਦ ਆ ਜੇ ਬੰਦਾ ਕਹਿੰਦਾ ਇਹ ਵੀ ਲਲੀਏ, ਆ ਇਹ ਵੀ ਲਲੀਐ। ਰਹਿਣ ਨੀ ਨ ਹੁੰਦਾ, ਨਾ ਜਨਾਨੀਆਂ ਕੋਲ
ਸਹੀ ਗੱਲ ਭੈਣ ਜੀ, ਮੈਂ ਵੀ ਅੱਜ ਇੱਕ ਸੂਟ ਲੈ ਕੇ ਆਈ ਆ ਭੈਣਜੀ, ਦੱਸਾਂ ਕੋਟਨ ਦਾ ਇੰਨਾ ਸੋਹਣਾ ਸੂਟ ਮਿਲਿਆ ਮੈਨੂੰ ਅੱਜ। ਬਸ ਹੁਣ ਮੈਂ ਉਹਨੂੰ, ਬਸ ਦਰਜੀ ਨੂੰ ਦੇ ਕੇ ਸਵਾਨਾ। ਕੋਈ ਗੱਲ ਨੀ ਭੈਣ ਜੀ ਮੈਂ ਦਿਖਾਵਾਂਗੀ, ਉਹ ਦੁਕਾਨ ਦਾ ਵੀ ਦੱਸਾਂਗੀ ਬੜੀ ਵਧੀਆ ਦੁਕਾਨ ਏ।
ਭੈਣ ਜੀ ਮੁੰਡਾ ਰੋਟੀ ਮੰਗਦਾ, ਮੈਂ ਤੁਹਾਨੂੰ ਫੇਰ ਕਰਾਂਗੀ ਗੱਲ।
ਚਲੋ ਠੀਕ ਹੈ ਭੈਣ ਜੀ, ਕੋਈ ਗੱਲ ਨੀ, ਚੰਗਾ ਭੈਣ, ਸਸ੍ਰੀ ਅਕਾਲ, ਸਸ੍ਰੀ ਅਕਾਲ। ਕੀ ਮੰਮਾ ਨੇ ਨਾ, ਮੰਮਾ ਕੀ ਨਾ, ਨਾ